ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ ਵਧੀਆ, ਤੁਸੀਂ ਦੱਸੋ
ਹਾਂਜੀ ਮੈਂ ਵੀ ਵਧੀਆ, ਹੋਰ ਕੀ ਕਰ ਰਹੇ ਸੀ
ਬਸ ਕੁਛ ਨਹੀਂ ਬੱਚਿਆਂ ਨੂੰ ਪੜ੍ਹਾ ਰਹੀ ਸੀ।
ਅੱਛਾ ਅੱਛਾ ਚਲੋ ਵਧੀਆ ਕਈ ਕਈ ਵਾਰ ਤੇ। ਬੱਚੇ ਆਖੇ ਨਹੀਂ ਲੱਗਦੇ ਪੜ੍ਹਨ ਦਾ ਨਾਮ ਲੈਂਦੇ ਹੀ ਨੀ ਹੈ ਹੈਗੇ।
ਬੜੇ ਬੱਚੇ ਬੜੇ ਢੀਠ ਹੋਏ ਦੇ ਜੇ।
ਹੋਰ ਸਕੂਲੇ ਜਾ ਕੇ ਫੇਰ ਕਰ ਲੈਂਦੇ ਸੀ। ਕੁਛ ਪੜ੍ਹ ਲੈਂਦੇ ਸੀ। ਮੈਂ ਤੇ ਉਹਨਾਂ ਨੂੰ ਅੱਗੇ ਹੀ ਸਮਝਾਉਂਦੀ ਹਾਂ। ਦੇਖੋ ਅੱਜ ਕੱਲ੍ਹ ਪੜੇ ਲਿਖਿਆ ਦੀ ਵੈਲਿਊ ਹੈਗੀ ਹੈ ਬਿਨਾਂ। ਪੜ੍ਹੇ ਲਿਖੇ ਦੀ ਤੇ ਕੋਈ ਵੈਲਿਊ ਹੀ ਨਹੀਂ ਹੈਗੀ।
ਬਿਲਕੁਲ ਬਿਲਕੁਲ।
ਹੋਰ ਕੀ।
ਆਪਾਂ ਤੇ ਬਥੇਰਾ ਦੇਖੋ ਸਮਝਾਉਂਦੇ ਹਾਂ ਹਨਾ ਤੇ। ਬੱਚੇ ਹੁਣ ਕਈ ਬੱਚੇ ਹੋ ਜਾਂਦੇ ਨੇ ਸਮਝ ਜਾਂਦੇ ਨੇ ਲੇਕਿਨ ਕਈ ਬੱਚੇ ਨਹੀਂ ਸਮਝਦੇ ਹੁਣ।
ਉਹੀ ਤੇ ਹਲੇ ਨਾਲੇ ਛੋਟੇ ਨੇ ਕੁਛ ਤਾਂ ਨੀ ਉਹਨਾਂ ਨੂੰ ਹਲੇ ਸਮਝ ਹੈਗੀ ਏਡੀ। ਕਿ ਬਈ। ਅਹ ਨਾਲੇ ਦੇਖੋ ਅੱਜ ਕੱਲ ਜਿਹੜਾ ਨਹੀਂ ਪੜ੍ਹਿਆ ਲਿਖਿਆ ਹੈਗਾ ਨਾ ਉਹ ਤੇ ਬਿਲਕੁਲ ਹੀ। ਅਨਪੜ੍ਹ ਹੈਗਾ ਨਾਲੇ ਇਹਨੂੰ ਕੋਈ ਵੀ ਨੌਲੇਜ ਨਹੀਂ ਹੈਗੀ।
ਬਿਲਕੁਲ-ਬਿਲਕੁਲ
ਕਿਉਂਕਿ ਅੱਜ ਕੱਲ੍ਹ ਦੇ ਟਾਈਮ ਵਿੱਚ ਨਾ ਅੱਜ ਕੱਲ ਦਾ ਟਾਈਮ ਹੀ ਇੱਦਾਂ ਦਾ ਚੱਲ ਰਿਹਾ ਕਿ ਬਈ ਸਿਰਫ ਜਿਹੜੇ ਸਮਾਰਟ ਪਰਸਨਸ ਨੇ ਨਾ, ਉਹੀ ਅੱਜ ਕੱਲ ਉਹ ਕਰ ਲ ਕਰ ਰਹੇ ਨੇ ਲਾਈਵ, ਹੋਰ ਬਾਕੀ ਸਾਰੇ ਮਤਲਬ ਐਵੇਂ ਚੱਲ ਰਹੇ ਬਾਕੀ ਸਾਰੇ ਜਿਨੂੰ ਕੁੱਛ ਪਤਾ ਹੀ ਨਹੀਂ, ਜਿਹਨਾਂ ਨੂੰ ਕੁੱਛ ਆਉਂਦਾ ਜਾਂਦਾ ਵੀ ਨੀ ਹੈਗਾ, ਉਹਨਾਂ ਦੀ ਕੋਈ ਵੈਲਿਊ ਹੀ ਨਹੀਂ ਹੈਗੀ।
ਬਿਲਕੁਲ-ਬਿਲਕੁਲ, ਐਜੂਕੇਸ਼ਨ ਯਾਰ ਬੜੀ ਜ਼ਰੂਰੀ ਏ
ਹੋਰ ਐਜੂਕੇਸ਼ਨ ਦੇ ਸਭ ਲਈ ਇੰਪੋਰਟੈਂਟ ਚਾਹੇ ਉਹ ਕਿਸੇ ਵੀ ਏਜ 'ਚ ਹੋਏ ਆਪਾਂ ਕਦੀ ਵੀ। ਕੁਛ ਵੀ ਸਿੱਖ ਸਕਦੇ ਹਾਂ ਹਨਾ ਤੇ ਨਾਲੇ ਆਪਾਂ ਹੁਣ।
ਕੋਈ ਏਜ ਥੋੜੀ ਨਾ ਏ ਆਪਾਂ ਨੇ ਕੋਈ ਸਕਿੱਲ ਲੈਣੇ ਕਿੱਥੋਂ ਵੀ ਲੈ। ਸਕਦੇ ਹਾਂ ਆਪਾਂ।
ਹੋਰ ਕੀ ਹੁਣ ਚਾਹੇ ਚਾਹੇ ਆਪਾਂ ਮੈਰਿਡ ਆਂ ਚਾਹੇ ਜੋਂ ਵੀ ਏ। ਆਪਾਂ ਹੁਣ ਵੀ ਸਟੱਡੀ ਕਰ ਸਕਦੇ ਹਾਂ। ਤਾਂ ਕਿ ਸਾਡੀ ਤੁਹਾਡੀ ਨੌਲੇਜ ਗੇਨ ਹੋ ਜਾਏ ਹੁਣ ਵੀ ਅਸੀਂ। ਹੁਣ ਅਸੀਂ ਓਪਨ ਤੋਂ ਵੀ ਕਰ ਸਕਦੇ ਹਾਂ। ਨਹੀਂ ਤੇ ਆਪਾਂ ਕਾਲਜ ਤੋਂ ਵੀ ਕਰ ਸਕਦੇ। ਸਕਦੇ ਹਾਂ ਜੇ ਸਾਨੂੰ ਕੋਈ ਪ੍ਰੋਬਲਮ ਨੀ ਹੈਗੀ ਤੇ ਉਦਾਂ ਆਪਾਂ ਕਰ ਹੀ ਸਕਦੇ ਹਾਂ।
ਹਾਂ ਬਿਲਕੁਲ ਹੁਣ ਦੇਖੋ ਆਪਾਂ ਜਾ ਤੇ ਸਕਦੇ ਨੀ ਹਾ ਕੋਲੇਜ। ਪੰਜ ਸਾਢੇ ਪੰਜ ਵੱਜ ਜਾਂਦੇ ਨੇ ਚਾਰ ਸਾਢੇ ਚਾਰ। ਐਵੇਂ ਹੋ ਜਾਂਦੇ ਨੇ ਤੇ ਆਪਾਂ ਓਨਲਾਈਨ ਵੀ ਕਰ ਸਕਦੇ ਹਾਂ।
ਉਹ ਤੇ ਹੈ ਹੀ ਅਸੀਂ ਓਨਲਾਈਨ ਵੀ ਕਰ ਸਕਦੇ ਹਾਂ। ਘਰ ਬੈਠ ਕੇ ਵੀ ਪੜ ਸਕਦੇ ਹਾਂ। ਜਿਹਨੇ ਪੜ੍ਹਨਾ ਹੋਇਆ ਉਹ ਤੇ ਕਰ ਹੀ ਲਏਗਾ।
ਹਾਂ ਬਿਲਕੁਲ ਦੇਖੋ ਇਹ ਤੇ ਡਿਪੈਂਡ ਹੁੰਦਾ ਹੈ। ਪਰਸਨ ਉੱਤੇ ਕਿ ਕਿੰਨੇ ਕਰਨਾ ਹੈ।
ਹੂੰ।
ਜਿੰਨੇ ਕਰਨਾ ਕਰ ਸਕਦਾ ਹੈ ਘਰ ਬੈਠ ਕੇ।
ਹਾਂ ਨਾਲੇ ਪੜ੍ਹਿਆ ਲਿਖਿਆ ਵੀ ਅੱਜ ਕੱਲ ਦੇਖੋ। ਪਹਿਲੇ ਦਾ ਜ਼ਮਾਨਾ ਅਲੱਗ ਹੁੰਦਾ ਸੀ। ਪਹਿਲੇ ਦੇ ਜਮਾਨੇ ਵਿੱਚ ਕੁੜੀਆਂ ਇਨਾ ਪੜ੍ਹਦੀਆਂ ਵੀ ਨਹੀਂ ਸੀ ਨਾ ਕੋਈ। ਪੜ੍ਹਾਉਂਦਾ ਸੀ।
ਬਿਲਕੁਲ ਠੀਕ ਗੱਲ ਹੈ। ਹੁਣ ਅੱਜ ਕੱਲ੍ਹ ਦੇਖੋ ਪੇਰੈਂਟਸ ਵੀ ਦੇਖੋ ਐਜੂਕੇਟ ਨੇ ਹਨਾ।
ਹੂੰ ਹੂੰ।
ਪੜ੍ਹਾਉਣਾ ਚਾਹੁੰਦੇ ਆ ਤੇ ਬੱਚੇ ਖੁਦ ਵੀ ਨਹੀਂ ਪੜ੍ਹਨਾ ਚਾਹੁੰਦੇ ਕਈ ਤੇ।
ਆਹੋ ਹੁਣ ਅੱਜ ਕੱਲ ਦੀ ਕੁੜੀਆਂ ਜਿਹੜੀ ਮੰਨ ਲਓ। ਅੱਜ ਕੱਲ੍ਹ ਸਾਰੀ ਵਿਆਹ ਵੀ ਕਰਾਉਂਦੇ ਆ ਨਾ ਤੇ ਅ ਕੁੜੀ ਪੜ੍ਹੀ ਲਿਖੀ ਹੀ ਦੇਖਦੇ ਨੇ। ਕਿ ਕਮ ਸੇ ਕਮ ਕੁੜੀ। ਪੜ੍ਹੀ ਲਿਖੀ ਹੋਵੇ ਕੋਈ ਅੱਜ ਕੱਲ੍ਹ ਅਨਪੜ੍ਹ ਵੀ ਨਹੀਂ ਲਿਆਂਦੇ ਪਹਿਲੇ ਦੇ ਜਮਾਨੇ ਤੇ ਅਨਪੜ੍ਹ ਹੀ ਲਿਆਂਦੇ ਸੀ ਕੁੜੀਆਂ ਕੀ ਚੱਲ। ਜਿਹੜੀ ਨਾ ਪੜ੍ਹੀ ਲਿਖੀ ਹੋਏ। ਉਹ ਅੱਜ ਕੱਲ ਤੇ ਅੱਜ ਕੱਲ ਦੇ। ਸਪੈਸ਼ਲੀ ਇਹ ਕਹਿੰਦੇ ਨੇ ਕਿ ਵੀ ਨਹੀਂ ਕੁੜੀ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ।
ਬਿਲਕੁਲ ਬਿਲਕੁਲ ਅੱਜ ਕੱਲ ਕੋਈ ਲੈਂਦਾ ਹੀ ਨਹੀਂ ਹੈ ਹੁਣ ਇਹ ਕੁੜੀਆਂ ਹੀ ਅੱਜ ਕੱਲ ਵੇਖ ਲੳ। ਕੁੜੀਆਂ ਕਹਿੰਦੀਆਂ ਨੇ ਕਿ ਮੁੰਡਾ ਅਨਐਜੂਕੇਟਿਡ ਹੋਏ ਉਹ। ਕਹਿੰਦੀ ਆ ਪੜ੍ਹਾ ਲਿਖਾ ਹੋਏਗਾ ਤੇ ਆਪਾਂ ਵਿਆਹ ਕਰਾਵਾਂਗੇ।
ਹੂੰ ਮਤਲਬ ਸ ਸਭ ਲਈ ਅੱਜ ਕੱਲ ਐਜੂਕੇਸ਼ਨ ਇੰਪੋਰਟੈਂਟ ਹੋ ਗਈ ਦੇਖੋ। ਐਜੂਕੇਸ਼ਨ ਨਹੀਂ ਹੋਏਗੀ। ਜਦ ਤੇ ਫਿਰ ਅੱਗੋਂ ਜਾ ਕੇ ਜੋਬ ਵੀ ਨੀ ਮਿਲੇਗੀ ਵਧੀਆ। ਫੇਰ ਜਦੋਂ ਜੋਬ, ਅੱਜ ਕੱਲ ਜੋਬ ਦੀ ਵੀ ਇਨੀ ਕਪੀਟੀਸ਼ਨ ਇੰਨਾ ਹਾਈ ਹੋਇਆ ਦਾ ਇੰਨਾ ਜ਼ਿਆਦਾ ਹਾਈ ਹੋਇਆ ਦਾ ਕਪੀਟੀਸ਼ਨ ਵੀ। ਤੇ ਨਾਲੇ ਜਦੋਂ ਆਪਾਂ ਪੜਾਂਗੇ, ਲਿਖਾਂਗੇ ਤਾਂ ਹੀ ਆਪਾਂ। ਕੁਛ ਕਰ ਪਾਵਾਂਗੇ ਹੀ। ਤਾਂ ਹੀ ਆਪਾਂ ਸਾਨੂੰ ਜੋਬ ਮਿਲੇਗੀ, ਤਾਂ ਹੀ ਆਪਾਂ ਵੀ ਉਹਨਾਂ ਨਾਲ ਕੰਪੀਟ ਕਰ ਪਾਵਾਂਗੇ
ਬਿਲਕੁਲ, ਅੱਜ ਕਲ ਕਪੀਟੀਸ਼ਨ ਲੈਵਲ ਕਿੰਨਾ ਵਧੀਆ ਹੈਗਾ।
ਉਹ ਤੇ ਹੈ ਹੀ ਹੈ, ਕਪੀਟੀਸ਼ਨ ਤੇ ਹੈ ਹੀ, ਬਿਨਾਂ ਪੜ੍ਹੇ ਤੇ ਆਪਾਂ ਉਹਨੂੰ ਕਰੈਕ ਹੀ ਨਹੀਂ ਕਰ ਸਕਦੇ। ਜਿੱ ਤੱਕ ਆਪਾਂ ਪੜਾਂਗੇ ਨੀ ਉਹਦੀ ਸਟੱਡੀ ਨੀ ਕਰਾਂਗੇ। ਤਾਂ ਤੱਕ ਤੇ ਕੁਛ ਵੀ ਨੀ ਹੈਗਾ, ਹੁਣ ਬੱਚਿਆਂ ਨੂੰ ਵੀ ਆਪਾਂ ਇਹੀ ਚੀਜ਼ ਸਮਝਾਉਦੇ ਹਾਂ ਦੇਖੋ ਵੀ ਸਾਡੇ ਟਾਈਮ ਦੇ ਇੰਨਾ ਕਪੀਟੀਸ਼ਨ ਨਹੀਂ ਹੈਗਾ ਸੀ, ਆਪਾਂ ਤੇ ਚਲੋ ਜਿਦਾਂ ਵੀ ਪੜ੍ਹੇ ਹ। ਅੱਜ ਕੱਲ ਮੈਂ ਕਹਿੰਦੀ ਹ ਐਜੂਕੇਸ਼ਨ ਵੀ ਮਤਲਬ ਕਿ ਦੇਖੋ ਜੋ ਆਪਾਂ। ਜੋ ਆਪਾਂ ਬਹੁਤ ਵੱਡੀ ਕਲਾਸਾਂ ਚ। ਪੜਦੇ ਸੀ ਨਾ ਜੋ ਚੀਜ਼ਾਂ ਉਹ ਇੰਨੀ ਛੋਟੀ ਛੋਟੀ ਕਲਾਸਾਂ ਚ। ਆਂਦੇ ਪਏ ਨੇ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ।
ਬਿਲਕੁਲ, ਸਹੀ ਗੱਲ ਉਹ ਦੇਖਦੇ ਨੀ ਹੈ ਕਿ ਬੱਚੇ ਦਾ ਕੀ ਲੈਵਲ ਹੈਗਾ ਏ ਉਹਨਾਂ ਨੇ ਕਰਾਉਣਾ ਹੀ ਕਰਾਉਣਾ ਹੈ, ਹੁਣ ਬਾਹਰ ਦੀ ਕੰਟਰੀਜ਼ ਦੇਖਲਓ ਫੋਰਨ ਵਿੱਚ, ਉੱਧਰ ਵੀ ਕੀ ਹੈ? ਬੱਚਾ ਜਾਂਦਾ ਹੈਗਾ। ਇਹ ਸਾਡੇ ਲੋਨ ਵਿੱਚ ਹੈਗੇ ਨੇ। ਤੇ ਬੱਚਾ ਸਕੂਲ ਜਾਂਦਾ ਹੈ, ਨਾ ਉਹਨੇ ਉਹ ਲੈ ਕੇ ਜਾਣਾ ਹੈ ਘਰੋਂ। ਬੁੱਕਸ ਲੈ ਕੇ ਜਾਣੀਆਂ ਨੇ ਤੇ ਨਾ। ਮਤਲਬ ਉੱਧਰ ਹੀ ਉਹਨਾਂ ਦਾ ਬੈਗ ਰੱਖ ਦਿੰਦੇ ਨੇ।
ਹਮ ਸਕੂਲ ਵਿੱਚ ਹੀ।
ਲੈਂਦੇ ਨੇ, ਹਾਂ ਮੈਂ ਕਹਿੰਦੀ ਆ ਇੰਨਾ ਵਧੀਆ ਇਨਾ ਉਹ ਬੱਚਾ ਹਰ ਇੱਕ ਚੀਜ਼। ਐਕਟਿਵ ਹੈਗਾ, ਹਰ ਇੱਕ ਚੀਜ਼ ਵਿਚ ਮੈਂ ਕਹਿੰਦੀ ਹਾਂ ਬਹੁਤ ਵਧੀਆ ਗੱਲ ਏ ਇੱਕ ਸਿਰਫ ਬੁੱਕ। ਹੁੰਦੀ ਏ ਸਿਰਫ਼ ਘਰ ਲੈ ਕੇ ਆਣੀ ਹੁੰਦੀ ਏ।
ਹਮ।
ਤੇ ਬਾਕੀ ਸਾਰਾ ਵਰਕ ਉੱਥੇ ਕਰਾਉਂਦੇ ਨੇ ਉਹ।
ਹਾਂ ਵਧੀਆ, ਹੋਰ ਕੀ ਸਾਰਾ ਵਰਕ ਸਕੂਲ ਵਿੱਚ ਹੀ ਹੁੰਦਾ ਏ। ਤੇ ਨਾਲੇ ਟੀਚਰਸ ਦੀ ਨਿਗਰਾਨੀ ਚ ਹੁੰਦਾ ਹੈ, ਕਿ ਬ ਕਿੱਦਾਂ ਬੱਚਾ ਕੀ ਵਰਕ ਕਰ ਰਿਹਾ ਘਰ। ਤੇ ਕੁਛ ਨੀ ਪਤਾ ਲੱਗਦਾ ਬੱਚਾ ਕਿਵੇਂ ਵੀ ਕਰ ਲਏ। ਜਾਂ ਫਿਰ ਕਿਸੇ ਪੇਰੈਂਟਸ ਕੋ ਕਰਵਾ ਲੈਂਦਾ ਕਈ ਬੱਚਿਆਂ ਦਾ ਥੋੜੀ
ਪੇਰੈਂਟਸ, ਵੀ ਤੇ ਇਸ ਤਰ੍ਹਾਂ ਦੇ ਹੁੰਦੇ ਆ ਨਾ ਕਰ ਦਿੰਦੇ ਨੇ।
ਪੇਰੈਂਟਸ ਵੀ ਇਸ ਤਰ੍ਹਾਂ ਦੇ ਹੀ ਹੁੰਦੇ ਨੇ ਧਿਆਨ ਨੀ ਬਿਲਕੁਲ ਧਿਆਨ ਨਹੀਂ ਦਿੰਦੇ ਕਈ ਪੇਰੈਂਟਸ। ਚੀਜ਼ ਮੈਂ ਦੇਖੀ ਹੈ। ਮਤਲਬ, ਉਹਨਾਂ ਨੂੰ ਕਈ ਐਵੇ ਐਵੇਂ ਦੇ ਹੁੰਦੇ ਨੇ ਜਿਹੜੇ ਸਕੂਲ ਨਹੀਂ ਜਾ ਕੇ ਦੇਖਦੇ ਸਾਡਾ ਬੱਚਾ ਕੀ ਕਰ ਰਿਹਾ ਸਾਡਾ ਬੱਚਾ। ਕਿਸ ਲੈਵਲ ਤੇ ਖੜਾ ਹੈ। ਉਹਨਾਂ ਦੇ ਦੋ, ਦੋ ਕਲਾਸਾਂ ਏਦਾਂ ਹੀ ਨਿਕਲ ਜਾਂਦੀਆਂ ਹੈ ਤੇ ਉਹ ਵੇਖਣ ਹੀ ਨੀ ਆਂਦੇ ਆਪਣੇ ਸਕੂਲ ਚ ਕਦੇ ਅਟੈਂਡ ਹੀ ਨ ਕਰਦੇ ਪੀਟੀਐਮ ਬ ਮੈਮ ਕਈ ਵਾਰ। ਜਾਂਦੇ ਹੋ ਸਕੂਲ ਮੈਮ ਦੱਸਦੇ ਹੁੰਦੇ ਨੇ ਵੀ ਕ ਵੀ ਤੁਸੀਂ ਤੇ ਫੇਰ ਵੀ। ਨਾ, ਕਰ ਦਿਓ ਆਪਣੇ ਬੱਚੇ ਨੂੰ ਲੈ ਕੇ ਕਹਿੰਦੀ ਕਈ ਸਾਦਾ ਤੈਨੂੰ ਜਿਹੜੇ ਬਿਲਕੁਲ ਸਕੂਲ ਵਾੜ ਕੇ ਨਹੀਂ ਦੇਖਦੇ। ਉਹਨਾਂ ਨੂੰ, ਹਾਂ ਔਰ ਉਹਨਾਂ ਨੂੰ ਔਰ ਉਹਨਾਂ ਨੂੰ ਇਹ ਵੀ ਨੀ ਪਤਾ ਸਾਡਾ ਬੱਚ ਸਾਡਾ ਬੱਚਾ ਕਿਹੜੀ ਮੈਮ ਕੋ ਪੜ੍ਹਦਾ ਪਿਆ, ਕਿਹੜੀ ਕਲਾਸ ਵਿੱਚ ਬੈਠ। ਤਾਂ ਇਹਨਾਂ ਨੂੰ ਕੁਛ ਨੋਲੇਜ ਨਹੀਂ ਹੈਗੀ ਆਪਣੇ ਬੱਚਿਆਂ ਦੇ ਬਾਰੇ। ਹਮ ਆਪਣੇ ਬੱਚਿਆਂ ਦੇ ਬਾਰੇ ਕੋਈ ਵੀ ਕੁਛ ਵੀ ਨੌਲੇਜ ਨੀ ਹੈਗੀ ਉਹਨਾਂ ਨੂੰ ਔਰ ਇਸ ਕਰਕੇ ਤੇ ਉਹ ਬੱਚੇ ਵੀਕ ਰਹਿ ਜਾਂਦੇ ਕਿਉਂਕਿ ਪੇਰੈਂਟਸ ਹੀ ਨੀ ਧਿਆਨ ਦਿੰਦੇ
ਬਿਲਕੁਲ ਬਿਲਕੁਲ ਦੇਖੋ ਇਹ ਦੇਸ਼ ਦੇ ਪੇਰੈਂਟਸ ਨੂੰ ਵੀ ਦੇਖਣਾ ਹੈ ਟੀਚਰਸ ਨੂੰ ਵੀ ਦੇਖਣਾ ਹੈ। ਤੇ ਬੱਚਾ ਤਾਂ ਹੀ ਪੜ੍ਹਦਾ ਹੈ ਹੁਣ ਇੱਕ ਇੱਕ ਦੇ ਉੱਤੇ ਸਹਾਰਾ ਬਰਡਨ ਪਾ ਦੇਣ ਪੇਰੈਂਟਸ ਦੇ ਉੱਤੇ ਹੀ ਪਾ ਦੇਣ ਹਨਾ ਫੇਰ ਉਹ ਬ ਚ ਫੇਰ ਆਪਾਂ ਸਾਡਾ ਫਾਇਦਾ ਕੀ ਸਕੂਲ ਭੇਜਣ ਦਾ
ਉਹੀ ਨਾ ਨਾ ਤੇ ਕੱਲਾ ਪੇਰੈਂਟਸ ਪੜ੍ਹਾ ਸਕਦੇ ਆ ਨਾ ਤੇ ਇਕੱਲੇ ਟੀਚਰ ਪੜ੍ਹਾ ਸਕਦੀ ਹੈ। ਦੋਨਾਂ ਦਾ ਇਕੱਠਾ ਹੀ ਸਾਥ ਹੋਏਗਾ ਤਾਂ ਅਸੀਂ ਦੋਨੋ ਚ ਨਹੀਂ ਪੜ੍ਹਾ ਪਾਏਂਗੇ। ਵਧੀਆ ਤਰੀਕੇ ਨਾਲ ਸਕੂਲ ਨੂੰ ਹੈਡ ਕਰਨਾ ਹੈਂਡਲ ਕਰਨਾ ਓਹ ਨੂੰ ਤੇ ਸਕੂਲ ਅੱਗੇ ਘਰ ਪੇਰੈਂਟਸ ਨੇ ਹੈਂਡਲ ਕਰਨਾ
ਉਹ ਟੀਚਰਸ ਕਹਿੰਦੀਆਂ ਨੇ ਕਿ ਤੁਸੀਂ ਘਰ ਪੜ੍ਹਾਇਆ ਕਰੋ ਘਰ ਪੜ੍ਹਾਇਆ ਕਰੋ ਹਨਾ ਆਪਾਂ ਉਹਨਾਂ ਨੂੰ ਫੇਰ, ਆਪਾਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਆਪਾਂ ਤੇ ਘਰ ਕਰਨੇ ਹਾਂ ਬਿਲਕੁਲ ਜਿਵੇਂ। ਤੁਸੀਂ ਨਾਲ ਸਪੋਰਟ ਕਰ ਰਹੇ ਹੋ, ਆਪਾਂ ਵੀ ਉਸ ਤਰਾਂ ਹੀ ਕਰ ਰਹੇ ਹਾਂ। ਤੇ ਬੱਚਾ ਸਾਡਾ ਚੱਲ ਵੀ ਉਵੇਂ ਹੀ ਰਿਹਾ।
ਉਹੀ ਤੇ
ਪਹਿਲੇ ਯਾਰ ਕਿੰਨਾ ਜ਼ਮਾਨਾ ਅਲਗ ਸੀ ਐਜੂਕੇਟ ਨਹੀਂ ਹੁੰਦੇ ਸੀ। ਹਨਾ ਤੇ ਹੁਣ ਸਾਡੇ ਪੇਰੈਂਟਸ ਹੀ ਦੇਖਲੋ। ਕਿਹੜਾ ਇਨਾ ਪੜ੍ਹੇ ਲਿਖੇ ਨੇ
ਉਹੀ ਤੇ ਇੰਨਾ ਨੀ ਪੜ੍ਹੇ ਲਿਖੇ ਹੈਗੇ ਹੁਣ ਅੱਗੋਂ ਦੀ ਜਿਵੇਂ ਜਿੱਦਾਂ ਦੀ ਜਨਰੇਸ਼ਨ ਚੱਲ ਰਹੀ ਹੈ ਪੜ੍ਹੇ ਲਿਖਿਆ ਦੀ ਜਨਰੇਸ਼ਨ ਚੱਲ ਰਹੀ ਹੈ ਉਹ ਓਹ ਤੇ ਇਹੀ ਐਕਸਪੈਕਟ ਕਰੇਗੇ ਕਿ ਹਾਂ ਵੀ ਅੱਗੇ ਆਉਣ ਵਾਲੀ ਵੀ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਵੀ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ। ਨਾਲੇ ਆਪਾਂ ਉਹਨਾਂ ਨੂੰ ਪੜ੍ਹਾਈਏ ਵੀ ਜ਼ਿਆਦਾ ਕਿ ਐਜੂਕੇਸ਼ਨ ਨਾਲ ਐਜੂਕੇਸ਼ਨ ਨਾਲ ਹੀ ਸਭ ਕੁਛ ਹੀ ਐਜੂਕੇਸ਼ਨ ਤੋਂ ਬਿਨਾਂ ਤੇ ਕੁਛ ਹੈ ਹੀ ਨਹੀਂ
ਬਿਲਕੁਲ। ਆਪਾਂ ਤੇ ਦੇਖੋ ਇਹੀ ਸਿਖਾਉਦੇ ਆ ਬੇ ਬੱਚਿਆਂ ਨੂੰ ਐਜੂਕੇਸ਼ਨ ਬੜੀ ਇੰਪੋਰਟੈਂਟ ਹੈਗੀ ਹੈ ਤੁਹਾਡੇ ਲਈ
ਉਹ ਤੇ ਹੈ ਹੀ ਉਹਦੇ ਬਿਨਾਂ ਤੇ ਕੁਛ ਵੀ ਨੀ ਅੱਗੋਂ ਇਨ ਫਿਊਚਰ ਵੀ ਅਗਰ ਆਪਾਂ ਗੱਲ ਕਰੀਏ। ਕੁ ਕਰਨਾ ਆਏ ਬੱਚੇ ਨੇ ਕੁਛ ਕੁ ਬਣਨਾ ਏ ਕੁਛ ਡਰੀਮਸ ਹੁੰਦੇ ਨੇ, ਬੱਚੇ ਦੀ ਹੋਬੀਜ਼ ਹੁੰਦੀਆਂ ਨੇ, ਉਹ ਵੀ ਨੀ ਕਰ ਪਾਉਂਦਾ।
ਨਾ ਨਾ ਬਿਲਕੁਲ ਸਹੀ ਗੱਲ ਹੈ।
ਹਾਂ ਜਦ ਤੱਕ ਉਹਨੂੰ ਨੌਲੇਜ ਹੀ ਨੀ ਹੋਏਗੀ ਐਜੂਕੇਸ਼ਨ ਹੀ ਨੀ ਹੋਏਗੀ ਤੇ ਫੇਰ ਉਹ ਕਿੱਦਾਂ ਕਰ ਲਏਗਾ।
ਦੇਖੋ ਅ ਅੱਗੇ ਕੁਛ ਵੀ ਕੰਮ ਕਰਨਾ ਹੈ। ਜੇ ਬੱਚੇ ਨੂੰ ਆਣ ਪਤਾ ਹੀ ਨਹੀਂ ਹੋਏਗਾ ਹਨਾ, ਉਹਦੇ ਬਾਰੇ ਪਤਾ ਹੀ ਨਹੀਂ ਹੋਏਗਾ, ਕਿਉਂਕਿ ਉਹ ਪੜ੍ਹਿਆ ਲਿਖਿਆ ਹੀ ਨਹੀਂ ਹੈ। ਠੀਕ ਹੈ ਨਾ ਕੋਈ ਵੀ ਸਬਜੈਕਟ ਚੱਕ ਲੋ ਜੇ ਉਹਨੇ ਕੁਛ ਕੀਤਾ ਨਾ ਹੋਏ
ਚਾਹੀਦੀ ਹੈ ਹਮ ਹਰ ਚੀਜ਼ ਇਸੇ ਨੌਲੇਜ ਚਾਹੀਦੀ ਹੈ। ਜੇ ਨੌਲੇਜ ਹੀ ਨਹੀਂ ਹੋਏਗੀ, ਜਦੋਂ ਉਸ ਚੀਜ਼ ਦੀ ਤੇ, ਫਿਰ ਉਹ ਕਿਵੇਂ ਕਰ ਲਏਗਾ, ਪਰਸੇ
ਉਹੀ ਤੇ, ਆਪਾਂ ਤੇ ਇਹੀ ਸਿਖਾਂਦੇ ਹਾਂ, ਬੱਚਿਆਂ ਨੂੰ ਜਿੰਨਾ ਹੋ ਸਕੇ ਆਪਣਾ ਕਵਰ ਅੱਪ ਕਰੋ, ਜੋ ਟੀਚਰਸ ਕਰਾ ਰਹੇ ਨੇ, ਆਪਾਂ ਵੀ ਸਿਖਾ ਰਹੇ ਹਾਂ ਬੱਚਿਆਂ ਨੂੰ
ਉਹ ਤੇ ਹੈ ਹੀ ਨਾਲੇ ਕਰਨਾ ਵੀ ਪੜ੍ਹਨਾ ਵੀ ਜ਼ਰੂਰੀ ਪੜ੍ਹੇ ਬਿਨਾਂ ਤੇ ਕੁਛ ਨਾ ਜੋਬ ਮਿਲੇਗੀ ਅੱਗੋਂ ਦੀ ਨਾ ਕੁਛ ਵੈਸੇ ਤਾਂ ਦੇਖੋ ਵੈਸੇ ਮੈਂ ਅੱਜ ਕੱਲ ਮੈਂ ਦੇਖੀ ਹਾਂ ਇੰਨੇ ਪੜ੍ਹੇ ਲਿਖੇ ਆਖੇ ਬੱਚੇ ਵੀ ਬੈਠੇ ਰ ਨੇ ਜਿਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ।
ਹਾਂ ਬਿਲਕੁਲ ਹੈਗੇ ਨੇ।
ਨਾਲੇ ਜਿਹੜੇ ਪਹਿਲੇ ਜਿਹੜੀ ਗ੍ਰੈਜੂਏਸ਼ਨ ਹੁੰਦੀ ਸੀ ਨਾ, ਪਹਿਲੇ ਅਗਰ ਆਪਾਂ ਗ੍ਰੈਜੂਏਸ਼ਨ ਕਰਾਉਂਦੇ ਸੀ। ਕਿਸੇ ਨੂੰ ਨਾ ਕਰਦੇ ਸੀ। ਤੇ ਪਹਿਲੇ ਗ੍ਰੈਜੂਏਸ਼ਨ ਬੰਦਾ ਇੰਨਾ ਵੱਡਾ, ਇੰਨਾ ਵੱਡਾ ਮੰਨਿਆ ਜਾਂਦਾ ਸੀ, ਕਿ ਇਹ ਬਹੁਤ ਹੀ ਪੜ੍ਹਾ ਲਿਖਿਆ।
ਬਿਲਕੁਲ-ਬਿਲਕੁਲ, ਅੱਜ ਕੱਲ ਤੁਸੀਂ ਕੁਛ ਵੀ ਕਰਲੋ
ਜੋਬ ਵੀ ਮਿਲਦੀ ਸੀ। ਔਰ ਉਹਨਾਂ ਨੂੰ ਜੋਬਸ ਵੀ ਮਿਲਦੀਆਂ ਸੀ, ਲੇਕਿਨ ਅੱਜ ਕੱਲ ਮੈਂ ਦੇਖਿਆ ਕਈ, ਉਹ ਕਰਕੇ ਜਿਵੇਂ ਆ ਡਿਗਰੀ ਕਰਕੇ ਵੀ, ਮਾਸਟਰਸ ਕਰਕੇ ਵੀ ਮੈਂ, ਕਿਹਨੀ ਆ, ਵਿਹਲੇ ਘੁੰਮ ਰਹੇ ਨੇ। ਕਿਤੇ ਜੋਬਸ ਨੀ ਮਿਲਦੀਆਂ, ਜੋਬ ਤੇ ਬਹੁਤ ਹੀ ਜ਼ਿਆਦਾ, ਉਹ ਸ਼ੋਰਟੇਜ ਹੈਗੀ ਏ ਇੱਧਰ।
ਬਿਲਕੁਲ-ਬਿਲਕੁਲ, ਹੁਣ ਦੇਖੋ ਅੱਜ- ਕਲ, ਕੌਮਪੀਟੀਸ਼ਨ ਲੈਵਲ ਕਿੰਨਾ ਹਾਈ ਐ। ਕੋਈ ਐਗਜ਼ਾਮ ਦੇਣ ਜਾਓ, ਕਿ ਇੰਨੀ ਜਲਦੀ ਕਲੀਅਰ ਹੋ ਜਾਏਗਾ? ਬਿਲਕੁਲ ਵੀ ਨੀ।
ਹਾਂ, ਉਹ ਤੇ ਹੈ ਹੀ ਏ, ਨਾਲੇ ਕਈ ਕਈ ਅਗਰ ਸੋਚਦੇ ਨੇ, ਜੇ ਆਪਾਂ ਸਿਵਲ ਸਰਵਿਸ, ਸਿਵਲ ਸਰਵਿਸਿਸ ਤਿਆਰੀ ਕਰੀਏ, ਉਹ ਵੀ ਦੇਖੋ, ਇੰਨੀ ਸੌਖੀ ਨਹੀਂ ਹੈਗੀ ਕਰਨੀ, ਬਾਕੀ ਕਰਨ ਵਾਲੇ ਤਾਂ ਕਰ ਹੀ ਜਾਂਦੇ ਨੇ। ਤੇ, ਹਮ ਬਾਕੀ ਏਡੀ ਸੋਖ ਨੀ ਹੈਗੀ ਉਹ ਵੀ ਕਰਨੀ, ਤੇ ਕੌਮ ਕਿਉਕਿ ਕੰਪੀਟੀਸ਼ਨ ਲੈਵਲ, ਹੀ ਬਹੁਤ ਹਾਈ ਹੋਇਆ ਉਹਨਾਂ ਦਾ, ਕੰਪੀਟੀਸ਼ਨ ਹੀ ਬਹੁਤ ਚੱਲ ਰਿਹਾ ਹੈ। ਉਸ ਚੀਜ਼ ਚ, ਵੈਸੇ ਤਾਂ ਜਿਹੜੇ ਪੜ੍ਹਦੇ ਨੇ, ਬੱਚੇ ਬਹੁਤ ਜ਼ਿਆਦਾ ਕਰ, ਉਹ ਕਰ ਹੀ ਲੈਂਦੇ ਨੇ ਕਰੈਕ
ਬਿਲਕੁਲ -ਬਿਲਕੁਲ, ਠੀਕ ਹੈ ਜੀ, ਓਕੇ ਜੀ। ਓਕੇ ਜੀ।